ਹੈਲੋ
ਹੈਲੋ ਹਾਂਜੀ ਸਤ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
ਵਧੀਆ ਜ ਤੁਸੀਂ ਸੁਣਾਓ
ਬਸ ਵਧ ਆਖੇ ਠਕ ਹ ਬਸ ਉੱਪਰ ਆਏ ਸੀ ਛਾਤ ਤੇ ਜਿਹੜਾ ਮੌਸਮ ਵਧੀਆਦਾ ਸੀ ਹੁਣ ਆਇਆ ਹੱਥ ਚ ਮੈਂ ਕਿਹਾ ਫੋਨ ਹੀ ਕਰਾਂ
ਬਸ ਗਰਮੀ ਇਨੀ ਹੋਈ ਪਈ ਸੀ ਮੌਸ ਸ ਹਣ ਬਦਲਿਆ
ਹਾਂ ਉਹਹੀ ਉਹ ਠੰਡ ਪੈ ਗਈ ਅੱਜ ਬਾਰਿਸ਼ ਹੋਈ ਹੈ ਨਾ ਹਮ ਹਾਂ ਉਹੀ ਉਹ ਗੰਦ ਪੈ ਗਿਆ ਸੀ
ਹੋਰ।
ਬਸ ਕੁਛ ਨੀ ਤੁਸੀਂ ਸੁਣਾਓ, ਹੋਰ ਕੀ ਬਣਾਇਆ, ਅੱਜ।
ਅਸੀਂ ਬਣਾਇਆ ਸੀ। ਸੀ ਅੱਜ ਰਾਜਮਾਂ- ਚੌਲ ਬਣਾਏ ਸੀ, ਰਾਜਮਾਂ-ਚੌਲ ਹੂੰ। ਹੂੰ।
ਹੋਰ ਸੁਣਾਓ?
ਬਸ ਬੱਚੇ ਕਹਿੰਦੇ, ਰਾਜਮਾਂ ਖਾਣੇ ਨੇ ਮੈਂ ਕਿਹਾ, ਚਲੋ ਰਾਜਮਾਂ ਬਣਾ ਦਿੰਦੇ ਆ। ਛੁੱਟੀਆਂ ਨੇ ਬੱਚਿਆਂ ਦੀ ਫਰ ਪਈਆਂ ਨੇ ਕਦੀ ਨਿੰਬੂ ਪਾਣੀ ਬਣਾਓ, ਕਦੀ ਮੈਂਗੋ ਸ਼ੇਕ। ਬਣਾਓ, ਕਦੀ ਕੁਛ ਬਣਾਓ, ਕਦੀ ਕੁਛ ਬਣਾਓ।
ਹਾਂਜੀੇ, ਐਤਾਂ ਹੈ ਹੀ। ਨਿੰਬੂ ਪਾਣੀ ਦਾ ਤਾਂ ਮੈਂ ਤੇ ਇੱਕ ਔ ਦੇਖੇ ਸੀ ਇਹ, ਸੈਸ਼ੇ ਹੁੰਦੇ ਨੇ ਜਿਹੜੇ। ਨਿੰਬੂ ਪਾਣੀ ਵਾਲੇ ਦੋ ਰੁਪਏ ਦੇ ਪਤਾ ਨੀ ਢਾਈ ਰੁਪਏ ਦੇ ਹੁੰਦੇ ਨੇ ਉਹ ਵੀ ਅੱਛੇ ਹੁੰਦੇ ਨੇ। ਤਾਂ ਉਹੀ ਬਣਾ ਦਿੰਦੀ ਹਾਂ ਉਹਨੂੰ ਠੰਡੇ ਪਾਣੀ ਪਾਣੀ ਚ ਪਾਕੇ ਬਸ ਮਿਕਸ ਕਰਨਾ ਹੈ ਹੋਰ, ਕੁਛ ਨਹੀ ਕਰਨਾ।
ਅੱਛਾ, ਅਸੀਂ ਫੇਰ ਇਕ ਗਿਲਾਸ ਥੋੜੀ ਬਣਾਉਣਾ ਹੁੰਦਾ ਹੈ।
ਬ ਵੈਸੇ ਇੱਕ ਗਿਲਾਸ ਬੜਾ ਆਰਾਮ ਨਾਲ ਬਣ ਜਾਂਦਾ ਹੈ ਉਹਦੇ ਨਾਲ ਤੇ ਫਿਰ ਐਕਸਟਰਾ ਪਾਲੋ ਪਾਉਚ। ਓਹੀ ਪਹਿਲੇ ਬੰਦਾ ਚੀਨੀ ਘੋਲੇ ਨਿੰਬੂ ਪਾਏ ਐਨਨਾ ਸਾਰਾ ਸਿਆਪਾ ਹੋ ਗਿਆ, ਚੰਗਾ ਇੱਕ ਗਿਲਾਸ ਪਿੱਛੇ ਤੇ ਫੇਰ ਉਹ ਇੱਕ ਪਾਊਚ ਪਾਲੋ ਬਸ।
ਨਹੀਂ ਇੱਕ ਗਿਲਾਸ ਬਣਾਉਣਾ ਏ ਤੇ ਬਣ ਜਾਂਦਾ ਉਹਦਾ। ਜੇ ਜ਼ਿਆਦਾ ਸਾਰਾ ਬਣਾਣਾ ਹੋਵੇ ਤੇ ਫੇਰ
ਜ਼ਿਆਦਾ ਪਾਊਚ ਪਾਉਣਾ, ਬਸ ਜਿੰਨੇ ਗਿਲਾਸ ਬਣਨਗੇ ਉਨੇ ਪਾਊਚ ਪੈਣਗੇ।
ਆਹੋ।
ਹੂੰ।
ਹੋਰ ਘਰ ਸਭ ਠੀਕ ਹੈ।
ਹਾਂਜੀ, ਸਭ ਵਧੀਆ ਤੁਸੀਂ ਸੁ
ਅੱਛਾ ਹਾਂ ਸਭ ਵਧੀਆ ਹੈ
ਹੋਰ ਤੁਸੀਂ ਕੀ ਕਰ ਰਹੇ ਹੁਣ
ਕੀ ਚੱਲਦਾ ਵੈਸੇ ਕੀ ਕਰਦੇ ਸੀ
ਬਸ ਕੁਛ ਨਹੀ ਮੈਂ ਬੈਠੀ ਸੀ ਸਮੇਟ ਰਹੀ ਸੀ ਬਸ ਸਮਾਨ ਸੁਮੁਨ ਜਿਹਾ
ਅੱਛਾ
ਉਹੀ ਥੋੜਾ ਬਹੁਤ ਖਿਲਾਰਾ ਵੈਸੇ ਹੁੰਦਾ ਨਹੀਂ ਹੈ ਪਰ ਫੇਰ ਜਿਵੇਂ ਛੁੱਟੀਆਂ ਨੇ ਨਾ ਤੇ ਫਿਰ ਮੈਂ ਕਿਹਾ ਇਕ ਕਮਰਾ ਕਰਕੇ ਸਾਰਾ ਅੱਛੇ ਤਰੀਕੇ ਨਾਲ ਸਾਫ਼ ਕਰਦਾ ਦੁਬਾਰਾ
ਹਮ ਤੁਹਾਡੇ ਘਰ ਤਾਂ ਤੁਸੀਂ ਕੱਲੇ ਹੀ ਜਿਵੇਂ ਹੋਂਦੇ ਹੋ ਤੇ ਤਾਂ ਵੀ ਗੰਦ ਪੈ ਜਾਂਦਾ
ਨਹੀਂ ਨਹੀਂ ਜਿਵੇਂ ਨਾ ਅ ਪ੍ਰੋਪਰ ਕਰ ਇਹ ਵੈਸੇ ਤਾਂ ਰੋਜ਼ ਝਾੜੂ ਪੋਚਾ ਮਾਰ ਕੇ ਸਾਫ਼ ਹੋ ਜਾਂਦਾ ਹੈ ਜਿਵੇਂ ਹੁਣ ਛੁੱਟੀਆਂ ਨੇ ਤੇ ਮੈਂ ਇੱਕ ਇੱਕ ਕਮਰਾ ਪੂਰਾ ਅੱਛੇ ਤਰੀਕੇ ਨਾਲ ਜਿਵੇਂ ਬੈੱਡ ਦੇ ਨੋਂ ਬੈਡ ਸਾਈਡ ਕਰਕੇ ਅਲਮਾਰੀ ਪ੍ਰੋਪਰ ਸਾਰੇ ਕੱਪੜੇ ਸੈਟ ਕਰਕੇ ਐਵੇਂ ਐਵੇਂ ਕਰਕੇ ਕਰਦੀ ਹਾਂ ਤੇ ਇੱਕ ਇੱਕ ਚੀਜ਼ ਕਰਦੀ ਹਾਂ ਜਿਵੇਂ ਹੁਣ ਅੱਜ ਇੱਧਰ ਆਪਣਾ ਕਮਰਾ ਕੀਤਾ ਸਾਰਾ ਡਰੈਸਿੰਗ ਟੇਬਲ ਵਗੈਰਾ ਸਾਫ਼ ਕਰਿਆ, ਹੁਣ ਕੱਲ ਫਿਰ ਮੈਂ ਰਸੋਈ ਦੇ ਸਾਰੇ ਭਾਂਡੇ ਵਗੈਰਾ ਸਾਈਡ ਕਰਕੇ
ਅੱਛਾ ਅੱਛਾ, ਕੋਨੇ ਕੋਨੇ ਸਾਫ਼ ਕਰਦੇ ਰਹਿੰਦੇ ਹੋ।
ਮਤਲਬ ਜਿਵੇਂ ਇਕਦਮ, ਹਾਂ ਕਿਉਂਕਿ ਵੈਸੇ ਨਾ ਅਸੀਂ ਨੋਰਮਲੀ ਆਪਾਂ ਝਾੜੂ ਪੋਚਾ ਮਾਰਨ ਹਾਂ ਨਾ ਉੱਪਰੋਂ ਉਪਰੋਂ ਮਾਰ ਕੇ ਫਟਾਫਟ ਕਰ ਦਿੰਦੇ ਹਾਂ ਚੱਲ ਸਫ਼ਾਈ ਹੋ ਗਈ ਪਰ ਵੈਸੇ ਹੀ ਬ ਬੈਡ ਥੱਲੇ ਪਾਉਂਦੇ ਰਹਿ ਜਾਂਦਾ ਹੈ ਕਦੀ ਕਦੀ ਅਲਮਾਰੀਆਂ ਦੇ ਵਿੱਚ ਜਿਵੇਂ ਸਾਈਡ ਤੇ ਕੱਪੜੇ ਜਿਵੇਂ ਇੱਧਰ ਉਧਰ ਖਿਲ ਰਹੇ ਪਏ ਨੇ, ਤੇ ਦੁਬਾਰਾ ਤੈ ਕਰਕੇ ਅੱਛੇ ਤਰੀਕੇ ਕਿ ਨਾਲ ਲਗਾਤੇ ਇਹ ਹੋ ਜਾਂਦਾ
ਹਾਂ ਚਲੋ ਹੋਰ ਬਸ ਵਧੀਆ ਮੌਸਮ ਤਾਂ ਵਧੀਆ ਹੋਯਾਦਾ ਹੈ। ਹਮ ਨਾ ਸੋਚਦੇ ਵੈਸੀੇ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰਕੇ ਅਸੀਂ ਪੁੱਛਾਂਗੀ ਬਈ ਜਾਣਾ ਕਿੱਥੇ ਫੇਿਰ ਚਲੀਏ ਸਲਾਹ ਬਣਾਈਏ ਕਿੱਥੇ ਜਾਣ ਦੀ।
ਮੈਂ ਤਾਂ ਇਹੀ ਸੋਚ ਰਹੀ ਸੀ ਮੈਂ ਕਿਹਾ ਤੁਸੀਂ ਬਣਾਓਗੇ ਫੇਰ ਆਪਾਂਜ ਤੁਸੀਂ ਕਹੋਗੇ
ਹਾਂ ਚਲੋ ਅ ਕਿੱਥੇ ਚਲੀਏ ਦੱਸੋ ਸੌ
ਤੁਸੀਂ ਦੱਸੋ ਤੁਸੀਂ ਅੱਛੇ ਤਰੀਕੇ ਅੱਛਾ ਸੁਜੈਸਟ ਕਰ ਦਿਓ
ਕੋਈ ਪਹਾੜੀ ਇਲਾਕੇ ਚੱਲਦੇ ਆ, ਅੱਜ ਕੱਲ ਹੇਮਕੁੰਟ ਸਾਹਿਬ ਬਹੁਤ ਯਾਤਰਾ ਜਾ ਰਹੀ ਹੈ। ਹੇਮਕੁੰਟ ਸਾਹਿਬ ਦੀ ਸਲਾਹ ਬਣਾਈਏ, ਹੈਨਾ ਹੇਮਕੁੰਟ ਸਾਹਿਬ ਟੀ ਵੀ ਤੇ ਵੀ ਮਤਲਬ ਰੋਜ਼ ਆਉਂਦਾ ਕੀਰਤਨ ਆਉਂਦਾ, ਪਾਠ ਆਉਂਦਾ, ਸੁਖਮਨੀ ਸਾਹਿਬ ਦਾ
ਹਾਂਜੀ ਹਾਂਜੀ
ਆ ਰਏ ਹੈ, ਆ ਰਏ ਹੈ ਬੜਾ ਦਿਲ ਕਰਦਾ ਵੇਖ ਕੇ ਉਹੀ ਫੈਮਿਲੀ ਨਾਲ ਆਪਣੀ ਤੇ ਫਿਰ
ਹਾਂਜੀ।
ਚੱਲਏ ਫਿਰ ਸਲਾ
ਬਸ ਤੁਸੀਂ ਬਣਾਓ। ਪਲੈਨ ਜਦੋਂ ਤੁਸੀਂ ਉਹ ਪਤਾ
ਹਮ ਅਗਲੇ ਹਫ਼ਤੇ ਚਲੀਏ ਫੇਰ। ਮੇਰਾ ਦਿਲ ਏ ਅਗਲੇ ਹਫ਼ਤੇ ਚੱਲਣੇ ਆ।
ਹਾਂਜੀ ਹਾਂਜੀ ਬਸ ਤੁਸੀਂ ਪਲੈਨ ਬਣਾਓ।
ਹਾਂ ਤੁਸੀਂ ਫੇਰ ਕਰੋ ਤਿਆਰੀ ਚਲਦੇ ਆ ਨੈਕਸਟ ਵੀਕ।
ਹਾਂਜੀ ਜਿਵੇਂ ਤੁਸੀਂ ਦੇਖੋ ਚੱਲੇ ਆ। ਹਾਂ ਬੱਸ। ਮੈਨੂੰ ਬਸ ਦੱਸ ਦਿੰਦਾ ਕਿ ਇਸ ਤਰੀਕ ਨੂੰ ਕਿੰਨੇ ਵਜੇ ਜਾਣਾ।
ਹਾਂ ਅੱਜ ਕੀ ਹੋ ਗਈ ਤੀਹ ਤਰੀਕ। ਹਮ ਤੀਹ ਹੋ ਗਈ ਅੱਜ ਇਕੱਤੀ ਦਾ ਮਹੀਨਾ। ਤੀਹ ਦਾ ਇੱਕਤੀ ਦਾ ਨਾ ਹਾਂ ਮਈ ਏ। ਇਂਜ਼ ਫੇਰ ਅਸੀਂ ਬਨਾਨੇ ਹਾਂ ਅਗਲੇ ਸ਼ਨੀਵਾਰ ਛੇ ਤਰੀਕ ਬਨੇਗੀ ਨਾ।
ਹਾਂਜੀ।
ਫਿਰ ਅਗਲੇ ਸ਼ਨੀਵਾਰ ਚੱਲਣੇ ਆਂ।
ਅੱਛਾ ਤੇ ਕਿਵੇਂ ਜਾਣਾ ਫਿਰ।
ਕਿਵੇਂ ਹਾਂ ਗੱਡੀ ਬੁੱਕ ਕਰ ਲਾਂਗੇ ਵੱਡੀ ਗੱਡੀ ਕਰ ਇਨੋਵਾ ਗੱਡੀ ਬੁੱਕ ਕਰਾਲਾਂਗੇ ਹੋਰ ਤਿੰਨ ਚਾਰ ਤੁਹਾਡੇ ਮੈਂਬਰ ਹੋ ਗਏ। ਚਾਰ ਸਾਡੇ ਨੇ ਮੈਂਬਰ।
ਬਸ ਓਹੀ ਸਹੀ ਹੈ ਬਸ ਦੋਵੇ ਚੱਲਣੇ ਹਾਂ ਆਪਾਂ ਫੈਮਲੀਸ। ਤੇ ਬਾਕੀ ਇੱਥੇ ਨਾ ਸਾਡੇ ਤੇ ਨੂਨ ਹੈਗੇ ਨੇ ਉਹ ਉਹਨਾਂ ਦੀ ਗੱਡੀ ਹੈ ਉਹ ਉਹ ਵੀ ਮਤਲਬ ਸਰਦਾਰ ਹੈਗੇ ਨੇ ਤੇ ਉਹ ਵੀ ਜਾਣ ਵਾਲੇ ਨੇ ਸ਼ਾਇਦ ਤੇ ਮੈਂ ਉਹਨਾਂ ਨੂੰ ਪੁੱਛਦੀ ਹਾਂ ਜੇ ਉਹ ਵੀ ਉਹੀ ਗੱਡੀ ਲੈ ਕੇ
ਹਾਂ ਹਾਂ ਉਹੀਓ ਥਹਾਡੇ ਪੈਸੇ ਘੱਟ ਲੱਗ ਜਾਣਗੇ ਉਹੀਓ ਚਲੋ ਪੁੱਛੋ ਤੁਸੀਂ ਉਹਨਾਂ ਕੋਲ ਕਦੋਂ ਉਹਨ ਉਹਨਾ ਨੇ ਜਾਣਾ ਫੇਿਰ ਉਸੇ
ਹਾਂ ਹਾਂਜੀ ਬਸ ਮ ਹੀ ਹੁੇ ਤਾਂ ਤੁਸੀਂ ਖੂਨ ਕੱਟੋਗੇ ਨਾ ਉਸ ਤੋਂ ਬਾਅਦ ਮਧ ਫੋਨ ਕਰਕੇ ਪੁੱਛ ਵੀ ਕਦੋਂ ਜਾਣਾ ਕਿ ਜੇ ਇੱਕ ਵਾਰ ਉਹੀ ਚੱਲ ਰਿਹਾ ਤੇ ਫੇਰ ਇਕੱਠੇ ਹੀ ਚੱਲਣੇ ਆ ਨਾ
ਨਹੀਂ ਹੇਮਕੁੰਟ ਸਾਹਿਬ ਤਾਂ ਬਹੁਤ ਨਜ਼ ਰਹੇ ਨੇ ਸਾਡੇ ਹੈ ਨਾਲ ਪੜੋਸੀਓ ਦੱਸਦੇ ਵੀ ਨੀ ਕਹਿੰਦੇ ਉਹਨੇ ਮਤਲਬ ਕਿ ਇਹ ਮਹੀਨੇ ਦਾ ਮੌਸਮ ਬਹੁਤ ਵਧੀਆ ਆਉਂਦਾ ਵਵੇ ਫੇਰ ਅਗਲੇ ਹ ਫਿਰ ਜੁਲਾਈ ਤੋਂ ਅਗਸਤ ਤੋਂ ਫ਼ਿਰ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ ਫੇਰ ਉਹ ਮਿੱਟੀ ਵਾਲੇ ਪਹਾੜ ਆਉਂਦੇ ਨੇ ਕੱਚੇ ਹੋ ਜਾਂਦੇ ਨੇ ਫੇਿਰ ਉਹ ਡਰ ਹੁੰਦਾ ਵੇ ਰਸਤੇ ਵਗੈਰਾ ਬੰਦ ਹੋ ਜਾਂਦੇ ਨੇ ਫੇਿਰ ਉਹ
ਸਹੀ ਗੱਲ ਆ ਬਸ ਦੇਖਣੇ ਆ ਪੁੱਛ ਕੇ ਇਹ ਕਨਫਰਮ ਕਰਨਾ ਇਹ ਫੇਰ ਚੱਲੇ ਕਿਉਂਕ ਫਿਰ ਛੁੱਟੀਆਂ ਖਤਮ ਹੋ ਗਆਂ ਫਿਰ ਤਾ ਕਿਧਰ ਜਾਇਆ ਨੀ ਜਾਣਾ
ਉਹੀ ਉਹ ਅਓ ਅਗਲੇ ਐ ਮਹੀਨੇ ਦੀ ਸਟਾਰਟਿੰਗ ਵਿੱਚ ਹੀ ਚੱਲਾਂਗੇ ਉਹ ਸਹੀ ਰਹੇਗਾ ਨ ਹਾਂ ਉਹੀ ਉਹ ਬਾਰਿਸ਼ ਦਾ ਤਾਂ ਕੁਛ ਪਤਾ ਨੀ ਹੁੰਦਾ ਉਹ ਫੇਰ ਅਗਲੇ ਦੋ ਮਹੀਨੇਦਾਰ ਬਰਸਾਤਾਂ ਦੇ ਹੀ ਹੁੰਦੇ ਨੇ ਨਾ ਤਾਂ ਕੋਈ ਟਾਈਮ ਨੀ ਆਉਂਦਾ ਬਾਰਿਸ਼ ਕਦੋਂ ਵੀ ਆ ਸਕਦੇ ਆ
ਮੈਂ ਦੇਖ ਰਹੀ ਸੀ ਅੱਲੇ ਆਪਾਂ ਉਹ ਟੀ ਵੀ ਵਗੈਰਾ ਤੇ ਦੇਖਦੇ ਹਾਂ ਛੋਟੇ ਛੋਟੇ ਬੱਚੇ ਪੰਜ ਪੰਜ ਛੇ ਛੇ ਮਹੀਨੇ ਦੇ ਬੱਚੇ ਵੀ ਜਾਂਦੇ ਪਏ ਨੇ
ਕਮਾ ਵਾਲੇ ਇੱਕ ਚੀਜ਼ ਵਿਖਾਂਦੇ ਪਏ ਸੀ ਟੀ ਵੀ ਤੇ ਦੋ ਬੱਚਿਆਂ ਨੇ ਇੱਕ ਨੌ ਸਾਲ ਦਾ ਹੋਣਾ ਇੱਕ ਹੋਣਾ ਪੰਜ ਛੇ ਸਾਲ ਦਾ ਤੇ ਉਹਨਾਂ ਨੇ ਪੂਰਾ ਮਤਲਬ ਕਿ ਬਾਹਣਾ ਪਾਇਆ ਦਾ ਇਹ ਨਿਹੰਗਾ ਦਾ ਸੰਗਾਲਾ ਤੇ ਦਮਾਲੇ ਬਣੇ ਆ ਪੰਜਾਬੀ ਜੁੱਤੀ ਪਾਏ ਦੀ ਪਿੱਛੋਂ ਵਿਖਾਈ ਉਹਨਾਂ ਦੀ ਫੋਟੋ ਉਹਨਾਂ ਦੀ ਫੇਰ ਕਹਿੰਦੇ ਨੇ ਅਲੱਗ ਦਾ ਵੇ ਨਾ ਪਿੱਛੋਂ ਭੁਲੇਕਾ ਪੈਂਦਾ ਪੈ ਨੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਜਾਂਦੇ ਪੇ
ਅੱਛਾ
ਚੀਜ਼ ਲੱਗਦੀ ਵੀ ਸੀ ਵੇਖ ਕੇ ਮੈਂ ਕਿਹਾ ਕਮਾਲ ਏ ਕਿਸੇ ਨੇ ਕਿਹਾ ਵੀ ਬਣਾਈਏ ਆ ਕਮਾਲ ਐਂ ਲੱਗਦੇ ਵੀ ਹੈ ਪਏ ਸੀ ਹਾਂ ਉਹ ਇੰਨੇ ਪਿਆਰੇ ਲੱਗਦੇ ਸੀ ਉਹ ਬੱਚੇ ਤੇ ਪੈਦਲ ਜਾਂਦੇ ਓ ਦੋਨੋ ਆ ਫੜਿਆ ਦੇ ਇੱਕ ਦੂਸਰੇ ਦੇ
ਹਮ ਅੱਜ ਕੱਲ ਤੇ ਬੱਸ ਪੈਦਲ ਤਾਂ ਕੋਈ ਜਾ ਕੇ ਰਾਜ਼ੀ ਨੀ ਹੈ ਮੈਂ ਤਾ ਕਿਹਾ ਤੇ ਹੈ ਹੈਲੀਕਪਟਰ ਤੇ ਜਾਓ ਜਾਂ ਉੱਧਰ ਫੇਰ ਉੱਧਰ ਕੋਈ ਤਾਂ ਕੋਈ ਨੀ ਜਾਂਦਾ ਅੱਜ ਕੱਲ ਪੈਦਲ ਵੀ ਚਾਹੇ ਜਿੰਨੇ ਮਰਜ਼ੀ ਫਿੱਟ ਤੋਂ ਫਿੱਟ ਬੰਦਾ ਵੀ ਹੋਵੇ
ਸਹੀ ਗੱਲ ਏ ਨਹੀਂ ਉੱਥੇ ਵੈਸੇ ਆਪੇ ਦਾ ਬੰਦਾ ਕਵੇ ਨਾ ਵੀ ਆਪੇ ਆਪੇ ਚਲੇ ਜਾਂਦੇ ਆਪੇ ਤਾਂ ਨਾਨੀ ਯਾਦ ਆ ਜਾਏਗੀ ਆਪੇ ਨੀ ਕੋਈ ਜਾ ਸਕਦਾ ਤੇ ਪਤਾ ਅਰਦਾ ਪਾਸ ਕਰਕੇ ਜਾਏ ਬਾਬਾ ਆ
ਹਮ ਬਸ ਸਹੀ ਜਦੋਂ ਰੱਬ ਲਾਏ
ਹਮ ਓਹੀ ਓ ਲੱਗਦਾ ਤੈਨੂੰ ਬੁਲਾਵਾ ਆ ਰਿਹਾ ਵੇਂ
ਲੱਗ ਰਹੀਆਂ ਚੱਲੇ ਆ ਬਸ ਫੇਰ
ਹੈਲੋ ਓਹੀ ਓ
ਹਮ ਹਮ ਉਈ ਅਸੀਂ ਤਾਂ ਖੁਦ ਪਹਿਲੇ ਹਾਲੇ ਸੀ ਇੱਕ ਸੋਚਿਆ ਹੋਇਆ ਸੀਗਾ ਹਲੇ ਨਾ ਨੇ ਅਨਾ ਹੈ ਭੂਆ ਹੋਰਾਂ ਨੇ ਤੇ ਵਗੈਰਾ ਅਸੀਂ ਉੱਥੇ ਚੱਲੇ ਹਾਂ ਅੰਮ੍ਰਿਤ ਸਰ ਮੈਂ ਕਿਹਾ ਜਾਣਾ ਤੇ ਫੇਰ ਇਹ ਟਾਈਮ ਸਿਰ ਜਾਣਾ ਵੀ ਅਸੀਂ ਸ਼ਾਮ ਦੇ ਉਹ ਜਾਂਦੇ ਨੇ ਸ਼ਾਮ ਦੇ ਦਰਸ਼ਨ ਕਰਨ ਮੈਂ ਕਿਹਾ ਸ਼ਾਮ ਆਲੇ ਨੀ ਕਰਨੇ ਆਪਾਂ ਤੇ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਵਾਲੇ ਕਰਨੇ ਨੇ ਕਿਉਂਕਿ ਅਸੀਂ ਜਿਸ ਵੀ ਟਾਈਮ ਜਾਂਦੇ ਹਾਂ ਨਾ ਅਸੀਂ ਅਸੀ ਦੇਖ ਕੇ ਜਾਂਦੇ ਹਾਂ ਵੀ ਸਵੇਰੇ ਵਾਲੇ ਦਰਸ਼ਨ ਸਾਡੇ ਹੋ ਜਾਣ
ਹਮ ਅਸੀਂ ਵੀ ਜਿਆਦਾ ਤਰ ਇਹੀ ਸੋਚ ਕੇ ਜਾਂਦੇ ਹਾਂ
ਕਿਉਂਕਿ ਫੇਰ ਇਹ ਸ਼ਾਮ ਵੇਲੇ ਤਾਂ ਚਲੋ ਉਹ ਲਾਈਨ ਵਾਲਾ ਵੀ ਕੋਈ ਚੱਕਰ ਨੀ ਹੁੰਦਾ ਪਰ ਜਿਹੜਾ ਸਵੇਰੇ ਦਾ ਆਨੰਦ ਹੈ ਉਹ ਤਾਂ ਅਲੱਗ ਹੀ ਹੁੰਦਾ
ਆਨੰਦ ਹੀ ਆਉਂਦਾ ਸਹੀ ਗੱਲ ਹੈ
ਪਹਿਲੇ ਵਿੱਚ ਲਾਸਟ ਵਾਰੀ ਜਦੋਂ ਅਸੀਂ ਗਏ ਸੀਗੇ ਮੈਨੂੰ ਇੰਨਾ ਚੰਗਾ ਲੱਗਿਆ ਸੀ ਨਾ ਉੱਥੇ ਗਏ ਆਪਾਂ ਉਹੀ ਸਵੇਰੇ ਸਵੇਰੇ ਵਾਲੇ ਦਰਸ਼ਨ ਤੇ ਅੰਦਰ ਬੈਠੇ ਸੀ ਜਿਸ ਟਾਈਮ ਤੇ ਪਾਠ ਹੋਇਆ ਸ਼ੁਰੂ ਤੇ ਆਪਾਂ ਦੋ ਘੰਟੇੰ ਅੰਦਰ ਬੈਠ ਰਹੇ ਸਾਨ ਕਿਸੇ ਨੇ ਕੁਛ ਨਹੀਂ ਕਿਹਾ ਨਾ ਉਠਾਇਆ ਨਾ ਕੁਛ
ਆ ਨਹੀਂ ਕੁਛ ਕਹਿੰਦੇ ਤਾਂ ਛੋਟਾ ਬੱਚਾ ਨਾਲ ਹੋਏ ਨਾ ਫਿਰ ਤਾਂ ਥੋੜਾ ਜਾਹਾ ਕਰਦੇ ਨੇ ਬੱਚੇ ਰੋਲਾ ਰੋਲਾ ਨਾ ਪਾਉਣ ਲਾਈਵ ਟੈਲੀਕਾਸਟ ਚੱਲ ਰਿਹਾ ਫਿਰ ਉਹ ਤਾਂ ਵੈਸੇ ਤਾਂ ਬਹਿਣ ਨੂੰ ਕੋਈ ਮਨਾ ਨਹੀਂ ਕਰਦੇ ਅੰਦਰ ਕੋਈ ਵੀ ਜਾ ਕੇ ਬਹਿ ਜੇ
ਨਹੀਂ ਪਰ ਐਵੇਂ ਹੁੰਦਾ ਨਾ ਕਿ ਬਸ ਜਿਵੇਂ ਜ਼ਿਆਦਾ ਸੰਗਤ ਹੋ ਜਾਂਦੀ ਹੈ ਫੇਰ ਉੱਥੇ ਕਹਿੰਦੇ ਨੇ ਵੀ ਥੋੜਾ ਜਿਹਾ ਸਾਈਡ ਹੋਜੋ ਜਾਂ ਫਿਰ ਜਿੰਨੇ
ਹਮ ਉਹੀ ਉਹ ਦਰਸ਼ਨ ਤਾਂ ਖੁੱਲੇ ਹੀ ਖੁੱਲੇ ਹੀ ਹੁੰਦੇ ਨੇ ਉੱਥੇ ਕੋਲ ਚਲੇ ਜਾਓ ਨਾ ਆਨੰਦ ਹੀ ਵੱਖਰਾ
ਹਾਂਜੀ ਹਾਂਜੀ
ਚਲੋ ਫਿਰ ਕਰੋ ਤੁਸੀਂ ਤਿਆਰੀ ਮੈਂ ਵੀ ਕਾਰ ਹਾਂ ਮੈਂ ਵੀ ਘਰ ਸਲਾਹ ਕਰਨੀ ਹੈ ਗੱਡੀ ਗੁੱਡੀ ਬੁੱਕ ਕਰਨਿਆ
ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ